ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਐ?
ਵਧੀਆ ਜੀ ਤੁਸੀਂ ਸੁਣਾਓ ਕੀ ਕਰਦੇ ਪਏ ਹੋ?
ਬਸ ਅਸੀਂ ਵਧੀਆ, ਕਿਵੇਂ ਯਾਦ ਕੀਤਾ ਅੱਜ?
ਹਾਂਜੀ?
ਮੈਂ ਕਿਵੇਂ ਯਾਦ ਕੀਤਾ ਅੱਜ?
ਆੱਜ ਔ- ਮਤਲਬ ਕਿ ਅੱਗੇ ਵੀ ਤੁਹਾਨੂੰ ਕਰਨਾ ਕਰ ਕਰਨਾ ਹੀ ਸੀ ਅੱਗੇ ਬਿਜ਼ਨਸ ਮਤਲਬ ਕਿ ਸਹੀ ਚੱਲਦਾ ਵੇਆ ਸੀ ਤੇ ਟਾਈਮ ਨਹੀਂ ਸੀ ਲੱਗਦਾ ਵੇਆ ਕੰਮ ਕਰਨ ਦਾ, ਫੋਨ ਕਰਨ ਦਾ। ਤੇ ਅੱਜ ਮੈਂ ਸੋਚਿਆ ਤੁਹਾਨੂੰ ਫੋਨ ਕਰ ਹੀ ਲੈਂਨਾ ਵਾਂ।
ਕਿਉਂ ਕੀ ਗੱਲ ਕੰਮ ਢਿੱਲਾ ਚੱਲਦਾ ਪੇਆ?
ਕੰਮ ਹੁਣ ਕੀ ਦੱਸੀਏ ਰੇਟ ਏਡੇ ਵੱਧ ਗਏ ਆ ਲੋਕਾਂ ਨੂੰ ਮਤਲਬ ਕਿ ਸਮਾਨ ਉਸੇ ਰੇਟ ਤੇ ਚਾਹੀਦੇ ਆ ਪੁਰਾਣੇ ਹੁਣ ਉਹਨਾਂ ਨੂੰ ਕਿੱਦਾਂ ਸਮਝਾਈਏ ਕਿ ਹਰ ਕਿਸੇ ਚੀਜ਼ ਦਾ ਐਡਾ ਰੇਟ ਅੱਪ ਹੋ ਗਿਆ ਹੁਨ। ਹੁਣ ਜਿਵੇਂ- ਜਿਵੇਂ ਰੇਟ ਅੱਪ ਹੋਣਗੇ ਉਵੇਂ- ਉਵੇਂ ਉਹਨਾਂ ਦੇ ਪ੍ਰਾਈਜ਼ ਵੀ ਤੇ ਵਧਣਗੇ ਹੀ।
ਹੂੰ ਲੋਕੀ ਨੀ ਨਾ ਸਮਝ ਦੇ ਲੋਕੀ ਚਾਹੁੰਦੇ ਆ ਕਿ ਬਸ ਅੱਠ ਤੋਂ ਦਸ ਸਾਲ ਪਹਿਲੇ ਜਿਸ ਰੇਟ ਦੀ ਚੀਜ਼ ਮਿਲਦੀ ਵੀ ਸੀ। ਹੁਨ ਉਸੀ ਰੇਟ ਤੇ ਮਿਲੇ ਲੇਕਿਨ ਜਦੋਂ ਆਪਣੀ ਉਹ ਨੂੰ ਤੁਹਾਨੂੰ ਪਤਾ ਹੈ। ਕਿ ਮਹਿੰਗਾਈ ਵੱਧਦੀ ਵੀ ਹੈ। ਦੁਕਾਨਦਾਰ ਕੋਈ ਇਕੱਲਾ ਜਾਣ ਬੁਝ ਕੇ ਥੋੜੀ ਵਧਾਈ ਜਾ ਰਿਹਾ ਜੇ ਤੁਹਾਨੂੰ ਮਹਿੰਗਾ ਵੇਚ ਰਿਹਾ ਤੇ ਉਹਨੂੰ ਵੀ ਤਾਂ ਮਹਿੰਗਾ ਆਉਂਦਾ ਵੇਆ ਸਮਾਨ ਅੱਗੇਔ।
ਹਾਂਜੀ- ਹਾਂਜੀ।
ਸਗੋਂ ਪ੍ਰੋਫਿਟ ਮਾਰਜਿਨ ਤੇ ਹੋਰ ਘੱਟੀ ਜਾ ਰਹੀ ਹੈ।
ਹਾਂਜੀ। ਇਸੇ ਗੱਲ ਨੂੰ ਤਾਂ ਕੋਈ ਸਮਝਦਾ ਨਹੀਂ ਨਾ।
ਹੂ, ਐਸੇ ਉਹ ਦੁਕਾਨਦਾਰ ਹੀ ਸਮਝ ਸਕਦੇ ਆ।
ਹਾਂਜੀ। ਅਤੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਅੱਜ ਕੱਲ੍ਹ ਕੋਈ ਬਿਜ਼ਨਸ ਆਈਡੀਆ ਹੀ ਦਿਓ ਜਿਹੜਾ ਚੱਲ ਜੇ।
ਜਿਵੇੈਂ ਤੁਹਾਨੂੰ ਜਿਵੇਂ ਦੱਸਾਂ ਨਾ ਜਿਵੇਂ ਅੱਜ ਕੱਲ੍ਹ ਲੋਕ ਪਹਾੜਾਂ ਤੇ ਕਿੰਨੇ ਜਾਂਦੇ ਪਏ। ਗਰਮੀਆਂ ਵੀ ਪੂਰੀਆਂ। ਪਹਾੜਾਂ ਤੇ ਤੁਹਾਨੂੰ ਪਤਾ ਪਹਾੜਾਂ ਦੀ ਮੈਗੀ ਤੇ ਮਸ਼ਹੂਰ ਹੀ ਹੈ।
ਹਾਂਜੀ- ਹਾਂਜੀ।
ਸਭ ਤੋਂ ਵੱਡੀ ਆਈਡੀਆ ਬੰਦਾ ਹੈ ਕਿ ਬੰਦਾ ਇੱਕ ਵਾਰ ਵਧੀਆ ਆਪਣਾ ਅੱਛਾ ਖ਼ਰਚਾ ਕਰਕੇ ਨਾ ਜਿਵੇਂ ਮਤਲਬ ਜਿਹੜੀ ਤੁਰਨ ਫਿਰਣ ਇਹਨਾਂ ਦੀ ਰੇਹੜੀ ਹੁੰਦੀ ਹੈ ਇੱਕ ਉਹ। ਲਾਈਟਾਂ- ਸ਼ਾਈਟਾਂ ਲਵਾ ਕੇ ਉਹ ਬਣਾ ਲਏ ਤੇ ਮੈਗੀ ਬੰਦਾ ਲੈ ਜੇ ਵਧੀਆ ਕੋਈ। ਜਿੱਥੋਂ ਡਿਸਕਾਊਂਟਚ ਮਿਲਦੀ ਹੈ ਔਨਲਾਈਨ ਜਾਂ ਔਫਲਾਈਨ ਕੋਈ ਵੀ ਗਰੋਸਰੀ ਸਟੋਰ ' ਜਿੱਥੇ ਔਫ ਲ ਲੱਗੀ ਹੋਏ ਘੱਟੋ- ਘੱਟ, ਦਸ -ਬਾਰਾਂ ਫਲੇਵਰ ਦੀ ਰਹੇ ਮੈਗੀ। ਜਿਵੇਂ ਹੋਰ ਵੀ ਮੈਗੀ ਦੇ ਇਲਾਵਾ ਯਪੀ ਹੁੰਦੀ ਹੈ। ਹੋਰ ਵੀ ਕਈ ਤਰੀਕਾ ਦੇ, ਕੋਰੀਅਨ ਨ ਜਿਹੜੇ ਹੁੰਦੇ ਆ ਨੋਨ ਵੈਜ ਨੂਡਲ, ਵੈਜੀ ਨੂਡਲ ਏਦਾਂ ਦਾ ਸਮਾਨ ਜੇ ਬੰਦਾ ਪਹਾੜਾਂ 'ਤੇ ਲੈ ਜਾਣਾ, ਤਾਂ ਉਹਦਾ ਬੜਾ ਸਕੋਪ ਹੈ ਕਿਉਂਕਿ ਪਹਾੜਾਂ ਦੇ ਲੋਕਾਂ ਨੋਰਮਲ ਜਹੜੀ ਵੈੱਜ ਜਾਂ ਮਸਾਲਾ ਮੈਗੀ ਹੁੰਦੀ ਨਾ ਉਹ ਵੀ ਸੋ- ਸੋ ਰੁਪਏ ਦੀ ਖਰੀਦ ਲੈਂਦੇ ਆ ਜਿਹੜੀ ਦਸ ਰੁਪਏ ਦੀ ਬਣਦੀ ਹੈ।
ਹਾਂਜੀ।
ਪਹਾੜਾਂ ਤੇ ਕੀ ਹੁੰਦਾ ਕਿ ਲੋਕਾਂ ਦੇ ਨਾ ਟੇਸਟ ਵਰਡ ਥੋੜ੍ਹੇ ਹ ਮਤਲਬ ਨੋਰਮਲ ਹੀ ਰਹਿੰਦਾ ਜਿਵੇਂ, ਨੋਰਮਲ ਉਹਦੇ ਥੱਲੇ ਰਹਿੰਦੇ ਆ। ਤਾਂ ਕਰਕੇ ਨਾ ਪਹਾੜਾਂ ਦੇ ਮੈਗੀ ਦਾ ਟੇਸਟ ਵੱਖਰਾ ਹੀ ਆਉਂਦਾ ਹੈ। ਤੇ ਇਹੀ ਜੀ ਉਥੇ ਅਤੇ ਮੈਗੀ ਦੇ ਇਲਾਵਾ ਵੀ ਕੋਰੀਅਨ ਨੂਡਲ ਵਗੈਰਾ ਰੱਖ ਲੈਣ। ਹੋਰ ਚੀਸ਼ ਵਗੈਰਾ ਪਾ ਕੇ ਪਾਉਣ ਤੇ ਬੜਾ ਕੰਮ ਚੱਲ ਸਕਦਾ ਉਹ।
ਹਾਂਜੀ -ਹਾਂਜੀ।
ਬੜਾ ਨਾ ਤੁਸੀਂ ਜਿੰਨੇ ਰੇਟ ਤੇ ਵੇਚੋਗੇ, ਖਰੀਦ ਲਏਗਾ ਕੋਈ ਵੀ।
ਜੀ- ਜੀ, ਮੈਂ ਵੀ ਸੋਚਦਾ ਮੈਂ ਵਾਂ ਕਿ ਹੁਣ ਆਪਾਂ ਨਾ ਪਹਾੜਾਂ ਮਤਲਬ ਕਿ ਗਰਮੀ ਤਾਂ ਆਉਣੀਆਂ ਹੀ ਆਉਣੀ ਹਰ ਸਾਲ ਮੈਂ ਵੀ ਸੋਚਦਾ ਮੈਂ ਕਿ ਅੱਜ ਪਹਾੜਾਂ 'ਤੇ ਇਨਵੈਸਟਮੈਂਟ ਕਰਦੀਏ। ਉੱਧਰ ਕੋਈ ਮਤਲਬ ਕਿ ਇੱਕ ਜਗ੍ਹਾ ਲੈ ਲਈਏ ਤਾਂ ਫਿਰ ਉੱਥੇ ਆਪਾਂ ਰੈਸਟੋਾਂ ਬਣਾ ਸਕਦੇ ਹਾਂ ਵਧੀਆ।
ਹੂ
ਹਾਂਜੀ। ਅਤੇ ਉੱਥੇ ਫਿਰ ਜਿਵੇਂ ਤੁਸੀਂ ਕਿਹਾ ਕਿ ਨਿਊਡਲਸ ਵਗੈਰਾ ਦਸ -ਬਾਰਾਂ ਫਲੇਵਰ ਦੇ ਲਿਆ ਕੇ ਰੱਖ ਲਈਏ।
ਬੰਦਾ ਆਪਣੀ ਕਾਰਟ ਦਾ ਨਾਮ ਵੀ ਕੋਈ ਫਸੀ ਰੱਖੇ ਨਾ। ਹੋ ਹੋਰ ਸਾਡੇ ਕੋਲ ਸੋਸ਼ਲ ਮੀਡੀਆ ਇੱਕ ਬੜੀ ਵਧੀਆ ਚੀਜ਼ ਆਪਣੀ ਮਾਰਕੀਟਿੰਗ। ਪਲੈਸਮੈਂਟ ਕਰਣਾ ਲੀ।
ਹਾਂਜੀ। ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਸਭ ਕੁਛ ਹੋ ਜਾਂਦਾ ਇਨਫਲੂਐਂਸਿੰਗ ਹੋ ਗਈ। ਐਡਵਰਟਾਈਜ਼ਮੈਂਟ ਹੋ ਗਈ ਸਭ ਕੁੱਛ ਹੋ ਜਾਂਦਾ।
ਉਹ ਵੀ ਤਾਂ ਉਹ ਵੀ ਜੇ ਤੁਹਾਨੂੰ ਥੋੜਾ ਨੋਲੇਜ ਆ ਤੁਸੀਂ ਬਿਨਾਂ ਕਿਸੇ ਫੂਡ ਬਲੋਗਰ ਤੋਂ ਏ ਆਈ ਤੁਸੀਂ ਆਪਣੀ ਕਰਾ ਸਕਦੇ ਹੋ। ਜਿਵੇਂ ਅੱਜ ਕੱਲ ਉਹ ਚੱਲਦੀ ਹੈ ਮਤਲਬ ਜਾਨਵਰਾਂ ਵਾਲੇ ਜੇ ਜਾਨਵਰ ਇਨਸਾਨਾ ਅਖਣ ਬੋਲਦੇ ਹੈ।
ਹਾਂਜੀ।
ਉਹ ਮੈਂ ਵੇਖਿਆ, ਉਹ- ਉਹ ਨਾ ਲੋਕੀ ਬੜਾ ਵੇਖਦੇ ਹੈ ਤੇ ਬੜੇ ਵਿਊ ਆਉਂਦੇ ਨੇ। ਪਿੱਛੇ ਹੀ ਤੁਸੀਂ ਵੇਖਿਆ ਹੋਗਾ ਜਦੋਂ ਇਹ ਨਵਾਂ- ਨਵਾਂ ਟਰੈਂਡ ਚੱਲਿਆ ਸੀ ਤੇ ਜਿਹੜੇ ਜਾਨਵਰ ਹੈ ਬਲੋਗਿੰਗ ਕਰਦੇ ਹੋਏ। ਉੱਥੇ ਜਾਂਦੇ ਸੀ ਧਾਰਮਿਕ ਸਥਲਾਂ ਤੇ ਉਹਨਾਂ ਦੀ ਵੀੜ- ਵੇਖਿਆ ਕਿੰਨੇ ਮਿਲੀਅਨ ਲਾਇਕ ਵਿਊਜ ਹੁੰਦੇ ਸੀ।
ਹਾਂਜੀ ਬਹੁਤ, ਮੇਰਾ ਵੀ ਇੱਕ- ਦੋਸਤ ਹੈਗਾ ਹੈ। ਮਤਲਬ ਕਿ ਕੋਲ ਦਾ ਨਹੀਂ ਹੈ, ਦੂਰ ਦਾ ਉਹਨੇ ਵੀ ਚੈਨਲ ਬਣਾਇਆ ਦਾ। ਐਸੇ ਚੀਜ਼ਾਂ ਦਾ, ਮੈਂ ਤਾਂ ਉਹਦੇ ਕੋਲ ਕਰਵਾ ਲਾਂਗਾ ਐਡਵਰਟਾਈਜ਼ਮੈਂਟ ਬੜੀ ਆਰਾਮ ਨਾਲ। ਕਿਉਂਕਿ, ਅੱਜ ਕੱਲ ਇਹੋ ਜਿ ਚੀਜ਼ਾਂ ਚੱਲਦੀ ਪਿਆਂ ਔਨਲਾਈਨ ਲੋਕ ਕਿ ਆਹੀ ਵੇਖਣਾ ਜ਼ਿਆਦਾ ਪਸੰਦ ਕਰਦੇ ਆ।
ਉਹ ਕੰਮ ਨਾ ਚੱਲੇ, ਤੁਹਾਨੂੰ ਇਹੀ ਕੰਮ ਆਉਂਦਾ ਹੋਏ ਨਾ ਤੇ ਤੁਹਾਡੇ ਵਧੀਆ ਫੋਲੋਵਰਸ ਦੇ ਤੁਹਾਨੂੰ ਇੱਥੋਂ ਵੀ ਪੈਸਾ ਆਉਣ ਲੱਗ ਜਾਂਦਾ।
ਹਾਂਜੀ।
ਤਾਂ ਕਰਕੇ ਤੁਹਾਡੇ ਇੱਕ ਤੀਨ ਨਾਲ ਦੋ ਨਿਸ਼ਾਨੇ ਹੋ ਜਾਂਦੇ ਨੇ।
ਜੀ- ਜੀ, ਬਿਲਕੁਲ- ਬਿਲਕੁਲ।
ਹੋਰ ਦੱਸੋ ਕੋਈ ਸੇਵਾ?
ਬਸ ਬਾਕੀ ਸਭ ਕੁਛ ਵਧੀਆ ਮੈਂ ਪੁੱਛਣਾ ਸੀ ਤੁਸੀਂ ਕਰਦੇ ਪਏ ਹੋ ਕੋਈ ਬਿਜ਼ਨਸ ਵਗੈਰਾ ਯਾ ਨਹੀਂ।
ਮੈਂ ਅਜੇ ਐਹੀ ਮੈਂ ਪਤਾ ਕੀ ਕਰਨਾ ਹੁਨ ਦੇ ਮੇਰੇ ਪੇਪਰ ਵਗੈਰਾ ਹੋਏ ਪਏ ਆ ਮੈਂ ਵਿਹਲਾ। ਤੇ ਮੈਂ ਮਹੀਨਾ ਇੱਕ ਲਾ ਕੇ ਏ ਆਈ ਨੂੰ ਚਲਾਉਣਾ ਥੋੜਾ ਸਿੱਖਿਆ ਨਾ, ਇਂਝ ਵੀਡੀਓ ਬਣਾਉਵਾ। ਤੇ ਮੇਰੇ ਘਰ ਦੇ ਆਸ- ਪਾਸ ਜਿਹੜੇ ਮੇਰੇ ਛੋਟੇ ਮਤਲਬ ਫੂਡ ਸਟਾਲ ਨੇ ਨਾ ਮੈਂ ਓਨਾਂ ਕੋ ਜਾਂਨਾ ਉਹਨਾਂ ਨੂੰ ਆਪਣਾ ਚੈਨਲ ਵਿਖਾਉਣਾ, ਔਰ ਉਹਨਾਂ ਨੂੰ ਕਹਿਣਾ ਕਿ ਮੈਂ ਤੁਹਾਡੀ ਇ ਦੁਕਾਨ ਦੀ ਪ੍ਰਮੋਸ਼ਨ ਕਰਾਂਗਾ ਰ ਉਹਦੇ ਲਈ ਮੈਂ ਚਾਰਜ ਕਰਨਾ ਫੇਰ ਕਿਉਂਕਿ, ਉਹਨਾਂ ਨੂੰ ਵੀ ਪਤਾ ਹੈ ਕਿ ਅੱਜ
ਵਧੀਆ
ਇਹਨਾਂ ਨੂੰ ਵੀ ਪਤਾ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਮੋਸਟਲੀ ਇਹ ਹੁੰਦਾ ਕਿ ਮੈਂ ਜਿੰਨੀ ਦੁਕਾਨਾਂ ਤੇ ਜਾਂਨਾ ਵਾ ਜ਼ਿਆਦਾਤਰ ਸਾਰੇ ਲੋਕ ਮਨ ਹੀ ਜਾਂਦੇ ਹੈ।
ਅੱਛਾ ਜੀ ਇਹਦਾ ਮਤਲਬ ਮੈਂ ਤਾਂ ਤੁਹਾਡੇ ਕੋਲੋਂ ਵੀ ਕਰਵਾ ਸਕਦਾ ਆਪਣੇ ਮਤਲਬ ਬਿਜ਼ਨਸ ਦੀ ਐਡਵਰਟਾਈਜ਼ਮੈਂਟ।
ਹਾਂਜੀ ਕੋਈ ਨਹੀਂ ਜੀ।
ਤੇ ਸਾਡੇ ਕੋਲ ਤਾਂ ਨੋਰਮਲੀ ਈ ਚਾਰਜ ਕਰੋਗੇ ਤੁਸੀਂ।
ਹਾਂਜੀ- ਹਾਂਜੀ ਕੋ ਬਿਲਕੁਲ ਨੋਰਮਲ ਸਭ ਤੋਂ ਮਾਰਕੀਟ 'ਚ ਰੇਟ ਸਭ ਤੋਂ ਘੱਟ। ਸਾਡਾ ਹੀ ਰਹੇਗਾ ਤਾਡੇ ਲਈ।
ਹਾਂਜੀ- ਹਾਂਜੀ। ਤੇ ਮਤਲਬ ਇਹ ਕੰਮ ਚ ਫਾਇਦਾ ਵਗੈਰਾ ਹੈਗਾ ਵਾਧੂ ਯਾ ਫੇਰ ਉਦਾਂ ਹੀ।
ਹਾਂਜੀ ਫਾਇਦਾ ਤਾਂ ਬੜਾ ਮਤਲਬ ਤੁਹਾਨੂੰ ਮੈਂ ਕਹਿ ਦੇ ਰਿਹਾ ਕਿ ਮੈਂ ਮੋਸਟਲੀ ਲਾ ਲਓ ਦਸ ਵਿੱਚੋਂ ਨੌ ਦੁਕ ਰੈਂਡਮ ਦੁਕਾਨਾਂ ਤੇ ਮੈਂ ਜਾਂਦਾ ਜਿਹਨਾਂ ਨੂੰ ਮੈਂ ਕਦੀ ਜਿਵੇਂ ਜਿਨਾਂ ਨੂੰ ਮੈਂ ਪਰਸਨਲੀ ਨਹੀਂ ਜਾਣਦਾ। ਤੇ ਦਸ ਵਿੱਚ ਨੌ ਦੁਕਾਨਦਾਰ ਮਤਲਬ, ਮੇਰੇ ਪਹਿਲੇ ਕਹਿਣ ਤੇ ਹਾਂ ਕਰ ਦਿੰਦੇ ਆ। ਕਿਉਂਕਿ ਉਹਨਾਂ ਨੂੰ ਵੀ ਦ ਕਿ ਇਨਾ ਰੀਚ ਆਉਣੀ- ਆਉਣੀ ਹੈ। ਸਾਡੇ ਇੱਕ ਤੁਹਾਡੇ ਮਤਲਬ ਕਸਟਮਰ ਵੱਧਣੇ- ਵੱਧਣੇ ਆ। ਕਿਉਂਕਿ, ਲੋਕਾਂ ਨੂੰ ਕਿਉਂਕਿ ਲੋਕਾਂ ਦਾ ਵੀ ਮਾਇੰਡਸੈਟ ਇਹ ਬਣ ਗਿਆ ਨਾ ਕਿ ਜੋ ਚੀਜ਼ ਉਹਨਾਂ ਨੇ ਅਗਰ ਫੋਨ ਤੇ ਵੇਖੀਏ। ਤੇ ਉਹ ਉਹਨਾਂ ਦੇ ਯਾਰਾਂ- ਦੋਸਤਾਂ ਨੇ ਵੀ ਵੇਖੀ ਹੋਏ ਉਹਨਾਂ ਕਂਪੀਟੀਸ਼ਨ ਹੁੰਦਾ ਕਿ ਉਸ ਜਗ੍ਹਾ ਤੇ ਜਾ ਕੇ ਪਹਿਲੇ ਉਹ ਜਾ ਕੇ ਫੋਟੋ ਪਾ ਕੇ ਵਾਇਰਲ ਹੋ ਜਾਂ ਕਿ ਜੋ ਚੀਜ਼ ਅੱਜ ਵਾਇਰਲ ਚੱਲਦੀ ਵੀ ਹੈ, ਮੈਂ ਉੱਥੇ ਹੋਏ ਹ
ਅੱਛਾ ਜੀ। ਅਤੇ ਮੈਂ ਕਹਿੰਦਾ ਮੈਂ ਕਿ ਤੁਸੀਂ ਸਿਰਫ ਆਪਣੇ ਸ਼ਹਿਰ 'ਚ ਹੀ ਕਰਦੇ ਹੋ ਜਾਂ ਫਿਰ ਬਾਹਰ ਵੀ ਕਿਤੇ ਜਾਂਦੇ ਹੋ।
ਮੀ ਹਜੇ ਤੇ ਮੈਂ ਮਤਲਬ ਨਵਾਂ -ਨਵਾਂ ਕੰਮ ਸ਼ੁਰੂ ਕੀਤਾ। ਹਜੇ ਮੈਂ ਹਿਸਾਬ ਲਾ ਲਓ ਤੁਸੀਂ ਕੋਈ ਆਪਣੇ ਏਰੀਆ ਹੀ ਮੇਰੇ ਕੋਲ ਹਜੇ ਕਵਰ ਨ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਚੱਪੇ- ਚੱਪੇ ਤੇ ਹਰ ਜਗ੍ਹਾ ਤੇ, ਸਟ੍ਰਰੀਟ ਫੂਡ ਹੈਗਾ। ਮ ਜੇ ਮੈਂ ਛੋਟ ਹਜੇ ਤੇ ਮੈਂ ਛੋਟੀ ਜਿਹੜੀ ਮਤਲਬ, ਰੇਹੜੀ ਵਗੈਰਾ ਹੁੰਦੀ ਉਹੀ ਕਵਰ ਕਰਨਾ ਪਿਆ। ਤੇ ਉਹ ਵੀ ਮੈਨੂੰ ਰੇਹੜੀ ਇਹਨਾਂ ਦੇ ਵੀ ਕੋਾਲ ਆਉਂਦੇ ਆ ਕਿ ਤੁਹਾਡੇ ਕਰਕੇ ਸਾਡੇ ਫਰੀਜ਼ ਬੜੀ ਵਧੀਆ ਅਸੀਂ ਹੋਰ ਵੀਡੀਓ ਬਣਵਾਉਣਾ ਚਾਹੁੰਦੇ ਹਾਂ। ਐਨ ਜੀ ਏ ਮੈਂ ਛਟ ਸਕੇਲ ਤੇ ਕਰਨਾ, ਫਿਰ ਮੈਂ ਜਦੋਂ ਮੇਰੀ ਰੀਚ ਹੋਰ ਵੱਧ ਜਾਵੇਗੀ ਫਿਰ ਮੈਂ ਹੋ ਫਿਰ ਮੈਂ ਰੇੜਡੀ ਦਾ ਲ ਰੈਸਟੋਰੈਂਟ ਦਾ ਵੀ ਕਰਾ ਕਰਾਂਗਾ ਕਿਉਂਕਿ ਰੈਸਟੋੈਂਟ ਵਾਲੇ ਜਿਹੜੇ ਹੁੰਦੇ ਆ ਨਾ ਉਹ ਛੋਟੇ ਕੀਟਰਰ ਕੋ ਕੰਮ ਨਹੀਂ ਲੈਂਦੇ।
ਅੱਛਾ। ਮਤਲਬ ਏ ਆਈ ਨੂੰ ਚਲਾਉਣ ਦੀ ਸਕਿੱਲ ਉਹ ਜਿਹੜੀ ਸਭ ਨੂੰ ਸਿੱਖ ਰੱਖਣੀ ਚਾਹੀਦੀ ਅੱਜ ਦੇ ਟਾਈਮ ਵਿੱਚ ਇਹਹੀ ਮਤਲਬ
ਹਾਂਜੀ।
ਮਤਲਬ ਇੱਕ ਵਾਰੀ ਬੰਦਾ ਵੱਡਾ ਕੋਰਸ ਲੈ ਕੇ ਸਿੱਖ ਲਏ ਅਤੇ ਬਾਅਦ 'ਚ ਉਹਨੂੰ ਮਤਲਬ ਪੇ ਉਹਦੀ ਪੂਰੀ ਹੋ ਜਾਂਦੀ ਹੈ ਜਿੰਨੇ ਉਹ ਲਾਉਂਦਾ ਕੋਰਸ ਤੇ ਹੈਨਾ।
ਹੂ- ਹੂ, ਬਿਲਕੁਲ
ਮੈਂ ਵੀ ਫਿਰ ਇਹੀ ਸੋਚਦਾ ਇੱਕ ਤਾਂ ਮੈਂ ਬਿਜਨਸ ਕਰਨਾ ਹੀ ਆਪਣਾ ਪਹਾੜਾਂ ਦੇ ਵਿੱਚ ਇਨਵੈਸਟਮੈਂਟ ਕਰਨੀ ਹੋਈ ਹੈ ਜਗ੍ਹਾ ਲੈਣੀ ਹੈ, ਇਹਦੇ ਨਾਲ- ਨਾਲ ਮੈਂ ਏ ਆਈ ਦਾ ਵੀ ਸਕਿੱਲ ਸਿੱਖ ਸਕਦਾ।
ਹਾਂਜੀ।
ਮਤਲਬ ਅੱਜ ਕੱਲ ਏ ਆਈ ਦਾ ਨਾਮ ਵੇਖ ਲਓ ਆਰਟੀਫਿਸ਼ਲ ਇੰਟੈਲੀਜੈਂਸ ਮਤਲਬ ਕਿ ਹਰ, ਪ੍ਰਮੁੱਖ ਕੰਮਾਂ ਦੇ ਵਿੱਚ ਇੰਟੈਲੀਜੈਂਸ ਵਿਖਾਉਂਦੀ ਵੀ ਆਪਣੀ।
ਹੂ
ਹੈਲੋ,
ਪਰ ਏ ਆਈ ਨੂੰ ਵੀ, ਚਲਾਉਣ ਲਈ ਦਿਮਾਗ ਅਤੇ ਇਨਸਾਨ ਦਾ ਹੀ ਚਾਹੀਦਾ ਨਾ। ਹੁਣ ਵੇਖ ਲਓ ਹੁਣ ਇੱਕ ਨੋਰਮਲ ਬੰਦਾ ਜਿਹਨੂੰ ਕੁਛ ਨਹੀਂ ਪਤਾ। ਉਹ- ਉਹ ਵੀ ਉਹਨੂੰ- ਉਹਨੂੰ ਹੀ ਕਮਾਂਡ ਪਏਗਾ। ਤੇ ਇੱਕ ਜਿਹੜਾ ਬੰਦਾ ਪ੍ਰੋਫੈਸ਼ਨਲ ਜਿਹਨੇ ਕੋਰਸ ਕੀਤਾ ਉਹਨੇ ਵੀ ਉਹਨੇ ਕਮਾਂਡ ਪਾਣੀ ਲੇਕਿਨ ਤੁਹਾਨੂੰ ਪਤਾ ਰਿਜਲਟ ਉਦਾ ਹੀ ਵਧੀਆ ਹੈਗਾ। ਜਿਹਨੂੰ ਨੌਲੇਜ ਹੈ।
ਹਾਂਜੀ- ਹਾਂਜੀ।
ਇਨਸਾਨ ਦੇ ਦਿਮਾਗ ਤੋਂ ਵੱਡੀ ਏ ਆਈ ਨਹੀਂ ਹੋ ਸਕਦੀ।
ਜੀ ਇਹ ਤਾਂ ਗੱਲ ਬਿਲਕੁਲ ਠੀਕ ਹੈ ਜਿਹਨੂੰ
ਤੋਂ ਕੰਮ ਲੈਣਾ ਆਉਂਦਾ ਉਹਨੂੰ ਇਨਸਾਨ ਤੋਂ ਕੰਮ ਲੈਣਾ ਨੀ ਆਉਂਦਾ।
ਹਾਂਜੀ ਜਿਨੂੰ ਤੇ ਪ੍ਰੋਮਟ ਸਈ ਲਿਖਣਾ ਆਂਦਾ ਵਧੀਆ ਓਦੀ ਤੇ ਵਧੀਆ ਈ ਜਨਰੇਟ ਹੋਏਗੀ ਵੀਡੀਓ। ਜਿਨੂੰ ਕੁਛ ਆਂਦਾ ਈ ਨੀ ਜੜਾ ਇਦਾਂ ਈ ਅਰਾਮ ਨਾਲ ਬੈਠਾ ਰਏਗਾ ਓਦੀ ਥੋੜੀ ਹੋ ਜੇਗੀ।
ਹਾਂਜੀ ਓਹੀ।
ਮਤਲਬ ਕਿ ਏਦੇ ਅਸਤੇ ਵੀ ਬੰਦੇ ਦਾ ਦਮਾਗ ਹੋਣਾ ਬੋਹੋਤ ਜ਼ਰੂਰੀ ਏ।
ਹਾਂਜੀ।
ਏੱਕ ਤਰ੍ਹਾਂ ਦੀ ਏ ਵੀ ਡਾਟਾ ਸਾਈਂਸ ਈ ਹੈਗੀ ਏ।
ਹੂੰ।
ਹਾਂਜੀ। ਹੁਣ ਮੈਂ ਫੇਰ ਆਂਦੀ ਗਰਮੀਆਂ ਮਤਲਬ ਕਿ ਅਗਲੇ ਸਾਲ ਦੀ ਗਰਮੀ ਆਂਦੀ ਗਰਮੀਆਂ ਦੇ ਵਿੱਚ ਮੈਂ ਆਪਣਾ ਬਿਜਨਸ ਸਟਾਰਟ ਕਰਾਂਗਾ ਤੇ ਮੈਂ ਤੁਆਨੂੰ ਜਰੂਰ ਸੱਦਾਂਗਾ।
ਹੁਣ ਤੇ ਨੀ ਤੁਸੀ ਕਰਨਗੇ ਤੁਆਨੂੰ ਤਾਡਾ ਆਪਣਾ ਤਾਡਾ ਲੋਸ ਵੀ ਤਾਨੂੰ ਤਾਨੂੰ ਓਥੇ ਜੋ ਐ ਸਮਾਨ ਬੜਾ ਮੈਂਗਾ ਪਾ ਸਕਦੈ।
ਹਾਂਜੀ।
ਤੇ ਤੁਹੀ ਓਥੇ ਕੰਮ ਸ਼ੁਰੂ ਕਰੋ ਆਪਨਾ ਓਫ ਸੀਜ਼ਨ 'ਚ ਮਤਲਬ ਐੱਸਟੈਬਲਿਸ਼ ਕਰੋ। ਕਿ ਤਦ ਤੰਨ ਤੁਹੀ ਆਣ ਵਾਲੇ ਗਰਮੀਆਂ 'ਚ ਆਪਨੀ ਸੇਲ ਸ਼ੁਰੂ ਕਰ ਪਾਓ।
ਜੀ, ਜੀ।
ਹੂਨ ਕੋਸ਼ਿਸ਼ ਐਹ ਕਰਨਾ ਕਿ ਮਤਲਬ ਗਰਮੀਆਂ ਤੋਂ ਪੈਲੇ ਈ ਤੁਸੀ ਆਪਣੀ ਸੋਸ਼ਲ ਮੀਡੀਆ ਦੇ ਰੀਚ ਵਧਾ ਦੇਨਾ ਕਿ ਲੋਕ ਐਕਸਾਈਟਿਡ ਰਵੇ ਕਿ ਕਦੋਂ ਤਾਡ ਤੁਹੀ ਆਪਣੀ ਓਪਨਿੰਗ ਕਰੋ, ਤਾਡੇ ਕੋਲ ਆਨ ਓ।
ਠੀਕ ਐ ਜੀ, ਠੀਕ ਐ। ਤੇ ਮਤਲਬ ਤੁਸੀ ਮੈਂ ਤੁਆਨੂੰ ਪੱਕਾ ਸੱਦਾਂਗਾ, ਤੁਸੀ ਆ ਕੇ ਐਡਵਰਟਾਈਜ਼ਮੈਂਟ ਕਰਨੀ ਏ ਤੇ ਮਾੜਾ-ਮੋਟਾ ਮੇਨੂੰ ਆਈ ਏ ਆਈ ਬਾਰੇ ਵੀ ਸਿਖਾਣਾ ਏ ਅਗਲੀ ਅਰੀ। ਹਾਂਜੀ, ਮੈਂ ਤੁਆਡੇ ਨਾਲ ਜਰੂਰ ਕੋਂਟੈਕਟ ਕਰਾਂਗਾ। ਚਲੋ, ਠੀਕ ਐ ਜੀ।
ਓਕੇ।
ਓਕੇ।